ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਕੱਲ੍ਹ ਜੀ ਕੀ ਹਾਲ ਚਾਲ ਹੈ।
ਹਾਂਜੀ। ਮੈਂ ਬਹੁਤ ਵਧੀਆ ਤੁਸੀਂ ਦੱਸੋ ਕਿਵੇਂ ਔਂ?
ਵਧੀਆ ਜੀ ਵਧੀਆ, ਮੈਂ ਵੀ ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ ਮੈਂ ਕਿਆ ਚੱਲੋ ਤੁਹਾਨੂੰ ਫੋਨ ਕਰਾਂ।
ਨਈਂ ਆ ਤਾਂ ਤੁਸੀਂ ਬੜਾ ਚੰਗਾ ਕੀਤਾ ਮੈਨੂੰ ਅੱਜ ਫੋਨ ਲਾ ਮੈਂ ਵੀ ਸੋਚਦੀ ਸੀ ਤੁਹਾਨੂੰ ਫੋਨ ਕਰਾਂ ਬਸ ਥੋੜਾ ਜਿਹਾ ਟਾਈਮ ਚ ਨਈਂ ਮਿਲਦਾ ਪਿਆ ਸੀ।
ਅੱਛਾ, ਅੱਛਾ। ਬਸ ਮੈਂ ਤੁਹਾਨੂੰ ਪੁੱਛਣਾ ਸੀਗਾ ਜਿੱਦਾਂ ਪਿੱਛੇ ਜੀ ਆਪਾਂ ਤੁਹਾਡੇ ਘਰ ਆਏ ਸੀ ਨਾ ਤੁਸੀਂ ਮੋਮੋਸ ਬਣਾਏ ਸੀ ਨਾ ਬੜੇ ਸਵਾਦ ਸੀਗੇ ਸੂਜੀ ਵੇਲੇ।
ਤੇ
ਅਤੇ ਆਪਣੇ ਤੁਸੀਂ ਮੇਦੇ ਵਗੈਰਾ ਦਾ ਯੂਜ ਨਹੀਂ ਕਰਦੇ
ਨਹੀਂ ਉਹਦੇ ਚ ਮੈਂ ਸੱਚੀ ਦੱਸਾਂ ਤੇ ਮੈਂ ਮੈਦਾ ਪਾਇਆ ਸੀ ਪਰ ਥੋੜ੍ਹਾ ਜਿਹਾ ਪਾਇਆ ਸੀ। ਇੰਨਾ ਨੀ ਪਾਇਆ ਸੀ ਜ਼ਿਆਦਾ ਮੈਂ ਉਹ ਸੂਜੀ ਮਿਲਾਈ ਸੀ ਉਹਦੇ ਚ ਉਹ ਤੇ ਮੈਂ ਬਣਾ ਕੇ ਵੇਖਦੀ ਸੀ ਉਹ ਤੇ ਬਹੁਤ ਵਧੀਆ ਬਣ ਗਏ ਵੈਸੇੈਂ ਫਸਟ ਟਾਈਮ ਹੀ ਬਣਾਏ ਸੀ ਜਦੋਂ ਤੁਸੀਂ ਆਏ ਸੀ ਨਾ ਮੈਂ ਪਹਿਲੀ ਵਾਰ ਹੀ ਟਰਾਈ ਕੀਤੀ ਕੀਤਾ ਸੀ
ਸੀਗੇ ਬੋ ਬਹੁਤ ਜ਼ਿਆਦਾ ਈਵਨ ਤੁਸੀਂ ਮੰਨੋਗੇ ਨੀ ਮੈਂ ਘਰ ਤੇ ਸਗੋਂ ਮੈਨੂੰ ਆ ਕੇ ਬੱਚੇ ਕਹਿੰਦੇ ਵੀ ਉਹਨਾਂ ਨੂੰ ਫੋਨ ਕਰੋ ਅਸੀਂ ਉਹੀ ਮੋਮੋਸ ਖਾਣੇ ਆ ਬ ਉਹਨਾਂ ਨੇ ਕਿੱਥੋਂ ਮੰਗਇਆ ਮੈਂ ਕਿਹਾ ਕੀ ਨਹੀਂ ਉਹਨਾਂ ਨੇ ਬਾਹੋਂ ਨੀ ਮੰਗਗਾਏ ਮੈਂ ਮ ਘਰ ਹੀ ਬਣਾਉਂਦੇ ਆ
ਹਾਂ ਉਹ ਤੇ ਮੈਂ ਸੋਚ ਰਹੀ ਸੀ ਮੈਂ ਕਿਹਾ ਥੋੜਾ ਹੈਲਦੀ ਫੂਡ ਬਣਾਉਦੀ ਬੱਚਿਆਂ ਨੂੰ ਤੁਹਾਨੂੰ ਪਤਾ ਮੋਮੋਸ ਬਹੁਤ ਪਸੰਦ ਹੈਗੇ ਨੇ ਤੇ ਫਿਰ ਕਿਹਦੇ ਨਾਲ ਅਸੀਂ ਰਿਪਲੇਸ ਕਰ ਸਕਦੇ ਹਾਂ ਇਹਨੂੰ ਤੇ ਫਿਰ ਮੈਂ ਸੋਚਿਆ ਕਿ ਸੂਜੀ ਦੇ ਬਣਾਉਣ ਦੀ ਹਾਂ ਪਰ ਮੈਂ ਥੋੜ੍ਹਾ ਜਿ ਮੈਦਾ ਪਾਇਆ ਸੀ, ਉਹਦੇ ਵਿੱਚ ਇੰਨਾ ਨਹੀਂ ਪਾਇਆ ਸੀ। ਔਲਮੋਸਟ
ਅੱਛਾ ਅੱਛਾ ਹਾਂ ਓਹੀ ਤੇ ਮੈਨੂੰ ਵੀ ਸੀਗਾ ਮੈਂ ਕ ਚਲ ਪੁੱਛਾ ਆਪਣਾ ਮੈਨੂੰ ਆਹੀ ਸੀਗਾ ਮੈਂ ਬੱਚੇ
ਤ ਸੀ ਮੈਂ ਹਾਂਜੀ ਹਾਂਜੀ ਕੱਦੂ ਕਸ ਕਰ ਲਿਆ ਸੀ ਫਿਰ ਤੁਹਾਨੂੰ ਪਤਾ ਬਾਜ਼ਾਰ ਦੇ ਸਟਫਿੰਗ ਤੇ ਵਿਸ਼ਵਾਸ ਨੀ ਹੈਗਾ ਕਿ ਉਹ ਪਤਾ ਨੀ ਕਿੰਨੀ ਪੁਰਾਣੀ ਪੁਰਾਣੀ ਸਬਜ਼ੀਆਂ ਪਾਾਂਂਦੇ ਨੇ
ਟਨੀ ਜੀ ਬਣਾਈ ਦੀ ਸੀ ਉਹ ਦਹੀਂ ਦਹੀਂ ਚ ਪੁਦੀਨਾ ਦੀ ਚਟਨੀ ਸੀ ਧਨੀੇਏ ਦੀ ਜਾਂ ਫਿਰ ਤੁਸੀਂ ਕੁਛ ਹੋਰ ਪਾਇਆ ਸੀ ਮ ਕਰੀਮ ਵਗੈਰਾ
ਨਹੀਂ ਨਹੀਂ ਉਹ ਤੇ ਮੈਂ ਕਰਨੀ ਔਰ ਦਹੀਂ ਵਿਚ ਬਣਾਈ ਸੀ ਪੁਦੀਨਾ ਵੀ ਨੀ ਪਾਇਆ ਸੀ ਮੈਂ ਉਹਦੇ ਵਿੱਚ ਤੁਹਾਨੂੰ ਵਧੀਆ ਲੱਗੀ ਸੀ ਉਹ
ਬੱਚੇ ਵਾਰ ਵਾਰ ਮੈਨੂੰ ਕਹਿੰਦੇ ਉਹ ਮੋਮੋਸ ਮੰਗਵਾਓ ਮੋਮੋਸ ਮੰਗਵਾਓ ਮੈਂ ਕਿਹਾ ਉਹਨਾਂ ਨੇ ਘਰ ਬਣਾਏ ਸੀ ਕਹਿੰਦਾ ਨਹੀਂ ਤੁਸੀਂ ਫੋਨ ਕਰੋ ਪੁੱਛੋ ਬੜੇ ਸ ਪਤਾ ਕੀ ਗੱਲ ਐ ਬਾਜ਼ਾਰ ਦੇ ਨਾ ਇੱਕ ਤੇ ਕੱਚੇ ਹੁੰਦੇ ਐ ਇਹ ਤੁਸੀਂ ਬਹੁਤ ਵਧੀਆ ਤਰ੍ਹਾਂ ਸਟੀਮ ਦਿੱਤੀ ਹੋਈ ਸੀ ਨਾ। ਪ੍ਰੋਪਰ ਪੱਕੇ ਦੇ ਸੀ ਅੰਦਰੋਂ ਵੀ ਕੁਛ ਦੀ ਸਟਫਿੰਗ ਦਾ ਟੇਸਟ ਬੜਾ ਅੱਛਾ ਸੀ ਤੁਸੀਂ ਤੁ ਜਿਵੇਂ ਤੁਸੀਂ ਦੱਸ ਰਹੇ ਹੋ ਤੁਸੀਂ ਸਭ ਕੁਛ ਹੈਲਦੀ ਹੀ ਉਹਦੇ ਵਿੱਚ ਪਾਇਆ ਤੇ ਉਸਦੇ ਅਕੋਡਿੰਗ ਤਾਂ ਬੜਾ ਹੀ ਵਧੀਆ ਸ ਬਾਕੀ ਮੈਂ ਕਿਹਾ ਚਲੋ ਕੋਈ ਨੀ ਹੁਣ ਤੁਸੀਂ ਇੱਕ ਕੰਮ ਕਰੋ ਭੈਣ ਜੀ ਦੇਖੋ ਬੱਚੇ ਨਾ ਬੜਾ ਦਿਮਾਗ ਖ਼ਰਾਬ ਕਰਦੇ ਪਏ ਤੁਸੀਂ ਬਣਾ ਕੇ ਨਾ ਸਾਨੂੰ ਭੇਜੋ ਜੋ ਸ਼ਾਮੀ
ਹਾਂਜੀ ਹਾਂਜੀ ਮੈਂ ਭੇਜ ਦਾਂਗੀ ਇਹਦੇ ਚ
ਤੁਸੀਂ ਮੈਨੂੰ ਇਹ ਦੱਸ ਦੋ ਕਿਹੜਾ ਕਿਹੜਾ ਸਮਾਨ ਚਾਹੀਦਾ ਨਹੀਂ ਨਹੀਂ ਮੈਂ ਤੁਸੀਂ ਮੈਨੂੰ ਦੱਸੋ ਕਿ ਕੀ ਸਮਾਨ ਚਾਹੀਦਾ ਮੈਂ ਤੁਹਾਨੂੰ ਬਲਿੰਕਿਟ ਕਰ ਦਿੰਦਾ ਵਾਂ
ਨਹੀਂ ਨਹੀਂ ਇਹਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਮੈਂ ਆਪੇ ਬਣਾ ਦਾਂਗੀ ਇਹਨੀ ਵੀ
ਅੱਛਾ ਅੱਛਾ ਨਹੀਂ ਦੇਖੋ ਪਤਾ ਤਾਂ ਕੀ ਗੱਲ ਹੈ ਜੇ ਤੁਸੀਂ ਨਹੀਂ ਜਾ ਸਕਦੇ ਨਾ ਬਾਜ਼ਾਰ ਵਗੈਰਾ
ਨਹੀਂ ਨਹੀਂ ਸਮਾਨ ਤੇ ਸਾਰਾ ਪਿਆ ਹੋਇਆ ਘਰ ਚ ਸਮਾਨ ਤੇ ਸਗੋਂ ਮੈਂ ਸੋਚਦੀ ਸੀ ਦੁਬਾਰਾ ਬਣਾਵਾਂ
ਮੈਂ ਬਲਿੰਕਿਟ ਤੋਂ ਤੁਹਾਡੀ ਲੋਕੇਸ਼ਨ ਤੇ ਆਪਣਾ ਔਡਰ ਭੇਜ ਦੂੰ ਤੁਸੀਂ ਰਿਸੀਵ
ਨਹੀਂ ਨਹੀਂ ਮੈਂ ਐਸੀ ਕੋਈ ਗੱਲ ਨਹੀਂ ਸਾਰਾ ਸਮਾਨ ਪਿਆ ਮੈਂ ਬਣਾ
ਠੀਕ ਹੈ ਹੋਰ ਘਰ ਪਰਿਵਾਰ ਸਭ ਵਧੀਆ
ਜੀ ਹਾਂਜੀ ਸਭ ਬਹੁਤ
ਬਸ ਸਾਡੇ ਘਰ ਵੀ ਸਭ ਵਧੀਆ ਹੀ ਈ ਆ ਬਸ ਮੈਨੂੰ ਆਹੀ ਸੀਗਾ ਮੈਂ ਕਿਹਾ ਪੁੱਛਿਆ ਮੈਨੂੰ ਨਾ ਇਹ ਵੀ ਸੀ ਮੈਂ ਕਿਹਾ ਤੁਸੀਂ ਨਾ ਮੈਨੂੰ ਲੱਗਦਾ ਤੁਸੀਂ ਸ਼ਾਇਦ ਬਾਹਰ ਦਾ ਨਾ ਬੜਾ ਘੱਟ
ਹਾਂਜੀ ਹਾਂਜੀ ਇਹ ਬਿਲ ਬਹੁਤ ਜ਼ਿਆਦਾ ਮੈਂ ਨਾ ਮੋਸਟਲੀ ਇਹ ਟਰਾਈ ਕਰਨੀ ਆ ਜ਼ਿਆਦਾਤਰ ਕਿ ਮੈਂ ਘਰ ਬਣਾ ਕੇ ਵੇਖੋ ਉਹ ਚੀਜ਼ ਇੱਕ ਤਾਂ ਤੁਹਾਨੂੰ ਪਤਾ ਯੂਟਿਊਬ ਤੇ ਇੰਨੀ ਸਾਰੀ ਵੀਡੀਓਸ
ਹਾਂ ਦੇਖੋ ਪਤਾ ਕੀ ਕਰ ਦਾ ਤੇ ਆਪਣਾ ਅਲੱਗ ਹੀ ਸਵਾਦ ਹੁੰਦਾ ਜੇ ਅਗਰ ਅਸੀਂ ਦੇਖੀਏ ਨਾ ਮਤਲਬ ਘਰ ਦਾ ਟੇਸਟ ਹੀ ਬੜਾ ਵੱਖਰਾ ਆਉਦਾ ਘਰ ਦੀ ਬਣਾਈ ਚੀਜ਼ ਦਾ
ਹਾਂਜੀ ਹਾਂਜੀ ਐ ਤੇੇ ਤੁਸੀਂ ਬਿਲਕੁਲ ਸਹੀ ਔਰ ਇਹ ਜੋ ਫਾਸਟ ਫੂੱਡ ਅਸੀਂ ਬਾਜ਼ਾਰ ਤੋਂ ਲੈ ਕੇ ਆਉਂਦੇ ਹਾਂ ਤੁਸੀਂ
ਐਦਾ ਟੇਸਟ ਤੇ ਓਦੇ ਟੇਸਟ ਦਾ ਬਹੁਤ ਫਰਕ ਹੁੰਦਾ ਹਾਂ ਏ ਹਾਂ ਇਹ ਹੈ
ਉਹ ਤੁਸੀਂ ਸਟੋਰ ਵੀ ਨਹੀਂ ਕਰਕੇ ਰੱਖ ਸਕ
ਹਾਂ ਇਹ ਵੀ ਤੁਸੀਂ ਪਤਾ ਕੀ ਗੱਲ ਏ ਮੇਨ ਤੇ ਮੇਰਾ ਨੇ ਇਹੀ ਕਹਿਣਾ ਮੈਨੂੰ ਤੇ ਪਤਾ ਹੀ ਨਹੀਂ ਸੀ ਤੁਸੀਂ ਦੱਸਾਂ ਅਤੇ ਮੈਨੂੰ ਜਦੋਂ ਮੈਂ ਮੈਂ ਮੈ ਤੁਹਾਨੂੰ ਦੇਖਿਆ ਹੈ ਨਾ ਤੁਸੀਂ ਆਪਣਾ ਉਹ ਸਟੀਮ ਕਰ ਰਹੇ ਸੀ ਤੇ ਮੈਂ ਕਿਹਾ ਫਿਰ ਮੈਂ ਉਸ ਟਾਈਮ ਨ ਤੁਹਾਨੂੰ ਪੁੱਛਿਆ ਕਿਉਂਕਿ ਸਾਰੇ ਬੈਠੇ ਸੀਗੇ ਤੇ ਪਰ ਮੈਨੂੰ ਸੀ ਮੈਂ ਭੈਣ ਜੀ ਨੇ ਨਾ ਘਰ ਹੀ ਬਣਾ ਐਵੇ ਤੇ ਅੱਜ ਓਹੀ ਉਹੀ ਗੱਲ ਬਣੀ ਬੱਸ ਅੱਜ ਬੱਚੇ ਦਿਮਾਗ ਖਾ ਗਏ ਮੇਰਾ ਬੱਚੇ ਕਹਿੰਦੇ ਪੁੱਛੋ- ਪੁੱਛੋ, ਮੈਂ -ਮੈਂ ਕੋਈ ਗੱਲ ਨਹੀਂ ਕੋਈ ਗੱਲ ਨੀ ਤੇ ਨਹੀਂ ਤੁਸੀਂ ਪੁ ਪੁੱਛੋ ਮੰਗਾਓ ਮੈਂ ਕਿਆ ਉਹਨਾਂ ਨੇ ਘਰ ਬਣਾਈ ਸੀ।
ਅੱਛਾ ਨਹੀਂ, ਕੋਈ ਗੱਲ ਨੀ ਮੈਂ ਬਣਾ ਕੇ ਭੇਜਦਾਂਗੀ, ਵੈਸੇ ਮੈਂ ਮੋਸਟਲੀ ਘਰ ਹੀ ਹੋਮੇਡ ਫੂਡ ਹੀ ਖਾਣਾ ਚਹੀਦਾ। ਤੁਸੀਂ ਵੀ ਨਾ ਖਾਇਆ ਕਰੋ ਬਾਹਰ ਦਾ ਫਾਸਟ ਫੂਡ ਛੱਡ ਦੋ ਹੁਣ ਘਰ ਬਣਾਉਣ ਦੀ ਕੋਸ਼ਿਸ਼ ਕੀਤਾ ਕਰੋ।
ਬਿਲਕੁਲ ਵੀ ਨੀ ਖਾਂਦੇ ਬਿਲਕੁਲ ਮੈਂ ਤੇ ਤੁਹਾਨੂੰ ਦੱਸ ਰਿਹਾ ਮੈ ਕਿੰਨਾ ਟਾਈਮ ਹੋ ਗਿਆ ਬਾਹਰ ਦਾ ਕਾਫੀ ਮਤਲਬ ਕਹਿ ਤੁਹਾਨੂੰ ਦੱਸ ਰਿਹਾ ਮੈਂ ਨੀ ਖਾ ਰਿਹਾ ਕਿਉਂਕਿ ਮੈਂ ਤੁਹਾਨੂੰ ਸਹੀ ਦੱਸਾਂ ਮੈਨੂੰ ਟਾਈਮ ਨੀ ਹੁੰਦ ਤੇ ਆਪਣਾ ਮੈਗੀ ਵਗੈਰਾ ਦੇਖੋ ਅਸੀਂ ਬਣਾਣੇ ਆਂ ਘਰ ਹੁਣ ਤੇ ਮੈਂ ਉਹ ਮਨਾ ਕੀਤੀ ਬੱਚਿਆਂ ਨੂੰ ਮੈਂ ਕਹਿ ਮੈਗੀ ਵਗੈਰਾ ਵੀ ਬਣਾਣੀ
ਹਾਂ ਪਰ ਮਹੀਨੇ ਚ ਇੱਕ ਅੱਧੀ ਵਾਰ ਤੇ ਚਲੋ ਚੱਲ ਜਾਂਦੀ ਏ, ਫਿਰ ਬਣਾ ਲਿਆ ਕਰੋ।
ਕੋਈ ਗੱਲ ਨਹੀਂ ਉਹ ਤੇ ਆਪਾਂ ਦੇਖ ਲਾਂਗੇ ਹੋਰ ਸੁਣਾਓ ਤੁਸੀਂ ਘਰ ਪਰਿਵਾਰ ਸਭ ਕਿਵੇਂ ਆ।
ਘਰ ਪਰਿਵਾਰ ਸਾਰੇ ਬਹੁਤ ਵਧੀਆ ਹੈਗੇ ਨੇ।
ਹਾਂਜੀ ਤੇ ਆਪਣਾ ਤੁਸੀਂ ਆਪਣਾ ਕੋਈ ਤੁਹਾਡੀ ਕਿੱਥੇ ਲੱਗੀ ਜੋਬ ਵਗੈਰਾ ਨਹੀਂ।
ਨਹੀਂ ਹੁਣ ਮੈਂ ਸਕੂਲ ਚ ਟੀਚ ਕਰਦੀ ਆਂ, ਮੈਨੂੰ ਤੇ ਗਰਮੀ ਚ ਛੁੱਟੀਆਂ ਤੋਂ ਪਹਿਲਾਂ ਹੀ ਲੱਗ ਗਈ ਸੀ। ਸੀ ਮੈਂ
ਅੱਛਾ ਫੇਰ ਮਤਲਬ ਤੁਸੀਂ ਕਹਿੰਦੇ ਸੀ ਨਾ ਨੈਕਸ ਸੈਸ਼ਨ ਲਗਣਾ। ਮੈਂ ਤੁਹਾਨੂੰ ਕਿਹਾ ਤੁ ਮੈਂ ਕਿਹਾ ਪੂਰਾ ਸਾਲ ਪਿਆ ਵੇ ਤੁਸੀਂ ਹੁਣੇ ਟਰਾਈ ਕਰੋ ਦੇਖੋ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਮਿਲ ਜੇਗੀ।
ਹਾਂ ਉਹੀ ਹੋਇਆ ਮੈਂ ਬਸ ਆਪ ਡਰਦੀ ਸੀ ਮੈਂ ਕਿਆ ਇੱਕ ਮਹੀਨਾ ਹੋ ਗਿਆ ਕਿੱਥੇ ਰੱਖਣਗੇ ਪਰ ਉਹ ਤੇ ਮੈਨੂੰ ਮੇਰੀ ਇੰਨੀ ਵਧੀਆ ਸਕੂਲ ਚ ਮਿਲੀਏ।
ਹਾਂ ਮੈਨੂੰ ਵੀ ਸੀਗਾ ਮੈਂ ਕਿਹਾ ਨਹੀਂ ਤੁਹਾਨੂੰ ਬਹੁਤ ਅੱਛੀ ਜੋਬ ਮਿਲ ਸਕਦੀ ਐ, ਕਿਉਂਕਿ ਤੁਹਾਡੀੇ ਕੁਆਲੀਫਿਕੇਸ਼ਨ ਵੀ ਵਧੀਆ ਚੱਕੀ ਵਧੀਆ ਤੁਹਾਡੇ ਅੰਦਰ ਸਕਿੱਲਸ ਵੀ ਬਹੁਤ ਆ ਪੇਂਟਿੰਗ ਵਗੈਰਾ ਤੁਸੀਂ ਬਹੁਤ ਸੋਹਨੇ ਘਰ
ਹਾਂਜੀ -ਹਾਂਜੀ। ਨਹੀਂ ਇਥੇ ਮਤਲਬ ਮੈਨੂੰ ਬਹੁਤ ਵਧੀਆ ਜਗਾਂ ਜੋਬ ਮਿਲ ਗਈ ਸਾਡੇ ਥੋੜੀ ਦੂਰ ਹੈਗਾ ਘਰ ਤੋਂ ਲੇਕਿਨ ਵਧੀਆ ਜਗਾਂ ਐ ਸਕੂਲ ਬਹੁਤ ਫੇਮਸ ਹੈਗਾ, ਦੂਜੀ ਗੱਲ ਤੁਹਾਨੂੰ ਪਤਾ ਆਪਣੀ ਨੋਲੇਜ ਇਨਕ੍ਰੀਜ਼ ਹੋਏਗੀ ਹੋਰ ਕੀ ਹੋਣਾ।
ਸੀਨੀਅਰ ਸੈਕੰਡਰੀ ਸਕੂਲ ਏ।
ਇਹ ਕੀ ਕਹਿੰਦੇ ਨੇ ਸੀਨੀਅਰ ਸੈਕੰਡਰੀ ਸਕ ਸਕੂਲ ਹੈਗਾ ਬਸ।
ਅੱਛਾ -ਅੱਛਾ ਮਤਲਬ ਐਚ ਬੀ ਐਸਸੀ ਬੋਰਡ ਹੋਣੀ ਆ।
ਹਾਂਜੀ, ਹਾਂਜੀ। ਤੇ ਕਿਉਂਕਿ ਤੁਹਾਨੂੰ ਪਤਾ ਏ ਨਾ ਕਿਉਂਕਿ ਫੇਰ ਇਹ ਜੋ ਦੂਜੇ ਬੋਰਡ ਵਾਲੇ ਹੈਗੇ ਨੇ ਨਾ ਇਹ ਵੱਡੀ ਕਲਾਸਿਸ ਇੰਨੀ ਜਲਦੀ ਨੀ ਦੇਂਦੇ।
ਨਹੀਂ ਮੈਂ ਵੈਸੇ ਅਗ ਇੱਕ ਗੱਲ ਦੱਸ ਪੈਨਜੀ। ਜਿਵੇਂ ਤੁਸੀਂ ਈ ਆਪ ਦੀ ਸਟੱਡੀ ਤਾਂ ਤੁਸੀਂ ਆਈ ਸੀ ਐਸ ਈ ਬੋਰਡ ਤੋ ਕੀਤੀ ਹੋਈ ਏ ਨਾਂ। ਕੌਨਮੈਂਟ ਤੋਂ ਤੇ ਫੇਰ ਤੁਹਾਨੂੰ। ਥੋੜ੍ਹੀ ਦਿੱਕਤ ਨੀ ਹੁੰਦੀ, ਮਤਲਬ ਏਦਾਂ ਪੜ੍ਹਾਨ ਚ ਸੀ ਐਚ ਬੀ ਅ ਐੱਸ ਸੀ ਵਾਲੇ ਬੱਚਿਆਂ ਨੂੰ।
ਨਹੀਂ, ਨਹੀਂ। ਨਾ ਦਸ ਅਗੋਂ ਸਿਲੇਬਸ ਈਜੀ ਇੰਨੀ ਕੁ ਦਿੱਕਤ ਨੀ ਹੁੰਦੀ ਪਰ ਹਿੰਦੀ ਚ ਹੋ ਜਾਂਦੀ ਏ ਥੋੜ੍ਹੀ ਬੋਤ। ਵੀ ਤੁਹਾਨੂੰ ਪਤਾ ਅਗਰ ਹਿੰਦੀ ਮੀਡੀਅਮ ਬੱਚਾ ਤੋਂ ਬੜੀ ਦਿੱਕਤ ਹੋ ਜਾਂਦੀ ਏ ਫੇਰ ਪਰ ਇਥੇ ਮੋਸਟਲੀ ਬੱਚੇ ਇੰਗਲਿਸ਼ ਮੀਡੀਅਮ ਹੀ ਲਿੱਤੀ ਏ। ਹਰਿਆਣਾ ਬੋਰਡ ਏ ਪਰ ਇੰਗਲਿਸ਼ ਈ ਲਿੱਤੀ ਹੋਈ ਇਹਨਾਂ ਨੇ। ਪਰ ਇਹ ਨਾ ਸਾਨੂੰ ਪਤਾ ਉਹ ਸਕੂਲਾਂ ਚ ਤੁਹਾਨੂੰ ਸਾਡੇ ਕੋਲ ਮੰਗਦੇ ਨੇ ਐਕ੍ਸ ਪੀਰੀਐਂਸ ਵੈਸੇ ਤੇ ਮੈਂ ਕੋਚਿੰਗ ਕਲਾਸਿਸ ਵੀ ਦੇਨ ਲੱਗ ਗਈ ਆਂ ਹੁਨ।
ਹਾਂ, ਕੋਈ ਗੱਲ ਨੀ ਕੋਈ ਗੱਲ ਨੀ। ਹੋਰ ਤੁਸੀਂ ਸੁਨਾਓ। ਆਣਾ ਤੁਸੀਂ ਕਦੀ ਲਉ ਚੱਕ।
ਹਾਂਜੀ, ਹਾਂਜੀ ਆਵਾਂਗੇ ਤੁਸੀਂ ਜ਼ਰੂਰ ਆ ਜਾਨਾ ਹੁਨ ਬਸ ਮੈਂ।
ਹਾਂਜੀ ਤੇ ਤੁਸੀਂ ਇੱਕ ਕੰਮ ਕਰੋ ਨਾ ਤੁਸੀਂ ਉਹਨੂੰ ਜਿਹੜਾ ਆਪਨਾ। ਮੋਮੋਸ ਦੇਨ ਆਉਗੇ ਨਾ, ਤੇ ਤੁਸੀਂ ਹੁਨ ਆਓ ਫੇਰ ਸਾਨੂੰ ਇੱਥਰ ਵੀ ਦੇਨ ਆੳ।
ਨਹੀਂ, ਨਹੀਂ ਮੇ, ਅੱਛਾ ਨਹੀਂ, ਨਹੀਂ ਮੇਰਾ ਉਸ ਟਾਇਮ ਚੱਕਰ ਚਲੋ ਮੈਂ ਵੇਖ ਖਾਂਗੀ ਮੈਂ ਆ ਈ ਜਾਨੀ ਆ। ਇਸੀ ਬਾਨੇ ਫੇਰ ਚੱਕਰ ਵੀ ਲੱਗ ਚਲੋ ਮੇਰਾ ਵੈਸੇ ਹੁਨ ਨਿਕਲਦੀ ਨੀ ਘਰੋਂ ਬਾਹਰ ਚਲੋ ਮੈਂ ਈ ਆ ਜਾਂਨੀ ਆ ਦੇਣ ਅੱਜ।
ਹਾਂ ਤੁਸੀਂ ਲਾਓ ਟੱਕਰ ਸਾਡੇ ਇੱਥੇ ਤੇ ਆਪਨਾ ਤੁਸੀਂ।
ਹਾਂ, ਅੱਜ ਮੈਂ ਈ ਆ ਜਾਂਗੀ ਕੋਈ ਨੀ। ਬਸ ਹੁਨ ਮੈਂ ਵੀ ਇਹ ਕਹਿ ਰੀ ਤੁਸੀਂ ਬੱਚਿਆਂ ਨੂੰ ਹੈਲਦੀ ਫੂਡ ਹੀ ਖਵਾਇਆ ਕਰੋ ਹੋਮ ਮੇਡ। ਇਹ ਫਾਸਟ ਫੂਡ ਬਿਲਕੁਲ ਨਾ ਖਵਾਆ ਕਰੋ ਇਹਨਾਂ ਨੂੰ ਪਤਾ ਕਿਹਨਾਂ ਨੂੰ ਨੁਕਸਾਨ ਇੱਕ ਤੇ ਹਾਈਜੀਨ ਨੀ ਮੇਨਟੇਨ ਕਰਦੇ ਤੁਹਾਨੂੰ ਪਤਾਏ। ਬਿਲਕੁਲ ਇੰਨੇ ਗੰਦੇ ਗੂੰਦੇ ਹੱਥਾਂ ਨਾਲ ਏ ਬਨਾਂਦੇ ਨੇ। ਹਾਈਜੀਨ ਤੇ ਬੜੀ ਜ਼ਰੂਰੀ ਏ। ਬੱਚਿਆਂ ਨੂੰ ਹੁਣ ਨਾਲ ਆਦਤ ਪਾਓਗੇ ਤਾਂ ਅੱਗੇ ਦਿੱਕਤ ਨਹੀਂ ਹੋਏਗੀ।
ਹਾਂਜੀ, ਹਾਂਜੀ ਕੋਈ ਨੀ ਉਹ ਤੇ ਮੈ ਤੁਹਾਨੂੰ ਕਹਿ ਤੇ ਰਿਹਾ ਕੋਈ ਗੱਲ ਨੀ। ਜਿਵੇਂ ਵੀ ਹੋਇਆ ਮੈਂ ਤੁਹਾਨੂੰ ਦੱਸ ਦਾਂਗਾ ਤੇ ਆਪਣਾ ਤੁਸੀਂ ਲਾਓ ਸਾਡੇ ਵੱਲ ਚੱਕਰ ਸ਼ਾਮੀ ਮੋਮੋਸ ਵਗੈਰਾ ਤੁਸੀਂ ਲੈਣਾ ਤੇ ਡਿਨਰ ਚ ਦੱਸੋ। ਕੀ ਖਾਓਗੇ ਫੇਰ ਉਸ ਹਿਸਾਬ ਨਾਲ ਅਸੀਂ
ਨਹੀਂ ਨਹੀਂ ਮੈਂ ਡੀਨਰ ਨੀ ਕਰਨਾ ਮੇਰੇ ਕੋਲ ਨਾ ਇੰਨਾ
ਮੇਰਾ ਟਾਈਮ ਨੀ ਬਿਲਕੁਲ ਮੈਂ ਘਰ ਆ ਕੇ ਰੋਟੀ ਵੀ ਬਣਾਉਣੀ ਦੇਖਲੋ ਨਾਲੇ ਮੈਂ ਫੇਰ ਕਦੇ ਆਜਾ ਗੀ ਮਿਲਣ ਕਿਤੇ ਅੱਛਾ ਅੱਛਾ ਦੇਖਲੋ। ਤੁਸੀਂ ਦੇਖੋ ਰਾਤ ਤੇ ਪੈ ਹੀ ਜਾਨੀ ਹੈ।
ਨਹੀਂ-ਨਹੀਂ ਡਿਨਰ ਨਹੀਂ ਫੇਰ ਕਦੀ ਫੇਰ ਕਦੀ ਆਵਾਂਗੇ ਡਿਨਰ ਲਈ। ਪਤਾ ਕਿਓ ਫੇਰ ਮੈਨੂ ਕੰਮ ਬਥੇਰਾ ਹੈ ਹੁਣ ਤੁਹਾਨੂੰ ਪਤਾ ਫਿਰ ਮੈਂ ਨੋਟਸ ਵਗੈਰਾ ਵੀ ਬਣਾ ਰਹੀ ਹਾਂ ਨਾ ਕਿਉਂਕਿ ਮੈਂ ਕੋਚਿੰਗ ਕਲਾਸ ਜਦ ਦੀ ਸ਼ੁਰੂ ਕੀਤੀ ਨੋਟਸ ਮੈਂ ਆਪਣੇ ਦੇਨੀ ਆਂ, ਤੇ ਨੋਟਸ ਬਣਾਣੇ ਹੁੰਦੇ ਫੇਰ ਰਾਤੀ ਮੈਨੂ ਕਾਫੀ ਦੇਰ ਟਾਈਮ ਤਕ ਜਾਗਣਾ ਪੈਂਦੈ।
ਭਾਜੀ ਠੀਕ ਨੇ।
ਹਾਂਜੀ-ਹਾਂਜੀ ਉਹ ਠੀਕ ਨੇ।
ਚਲੋ ਵਧੀਆ ਗੱਲ ਐ। ਹੋਰ ਸੁਣਾਓ।
ਹੋਰ ਬਸ ਬਹੁਤ ਵਧੀਆ ਬਸ ਹੁਣੇ ਮੈਂ ਸਟਾਰਟ ਕਰ ਦਾਂਗੀ ਬਣਾਣੇ ਤੇ ਤੁਸੀਂ ਦੱਸੋ ਫਿਰ ਸਪਾਈਸੀ ਬਣਾਵਾਂ ਚਟਨੀ ਜਾਂ ਥੋੜ੍ਹੀ ਅਹ ਘੱਟ ਰੱਖਾਂ ਸ
ਸੇਮ ਓਵੇ ਜੇ ਬਨਾ ਦੋ ਜਿਵੇਂ ਤੁਸੀ ਉਸ ਦਿਨ ਬਨਾਏ ਸੀ। ਬਿਲਕੁਲ ਟੇਸਟ ਵੀ ਸਪਾਈਸ ਵੀ ਉਵੇਂ ਹੀ ਰੱਖਣਾ ਜ਼ਿਆਦਾ ਨਾ ਰੱਖਣਾ ਬੱਚੇ ਨੀ ਖਾਂਦੇ। ਜੇ ਮੈਂ ਤੁਹਾਨੂੰ ਪਹਿਲੇ ਦੱਸਦਾ।
ਅੱਛਾ-ਅੱਛਾ ਕੋਈ ਗੱਲ ਨੀ ਕੋਈ ਗੱਲ ਨੀ ਮੈਂ ਬਨਾ ਦਾਂਗੀ ਉਵੇਂ ਬਸ ਹੁਣੇ ਸ਼ੁਰੂ ਕਰਾਂਗੀ ਤੇ ਮੈਂ ਫਿਰ ਆ ਜਗੀ ਤੇ ਮੈਨੂੰ ਨਾ ਤੁਹਾਡੇ ਘਰ ਦਾ ਸੱਚੀ ਦੱਸਾਂ ਤੇ ਪਤਾ ਨੀ ਕਾਫ਼ੀ ਟੈਮ ਹੋ ਗਿਆ ਉਸ ਸਾਈਡ ਤੁਸੀਂ ਮੈਨੂੰ ਲੋਕੇਸ਼ਨ
ਅਰੇ ਤੁਸੀਂ ਨਾ ਆਪਣਾ ਚੌਂਕ ਤੱਕ ਤਾਂ ਤੁਸੀਂ ਆ ਜਾਓਗੇ ਜਿਹੜਾ ਸਾਡੇ ਇੱਥੇ ਮੇਨ ਚੌਂਕ ਆ। ਬਸ ਓਧਰ ਆ ਕੇ ਮੈਨੂੰ ਫੋਨ ਕਰਨਾ ਮੇਰਾ ਮੇਰਾ ਭਾਅ ਲੈਣ ਆ ਜਾਵੇਗਾ ਤੁਹਾਨੂੰ।
ਅੱਛ ਅੱਛਾ-ਅੱਛਾ ਕੋਈ ਗੱਲ ਨੀ, ਕੋਈ ਗੱਲ ਨੀ ਮੈਂ ਆਜਾ ਆਜਗੀ ਓਥੇ ਤੱਕ ਤੇ।
ਹਾਂਜੀ ਤੇ ਆਪਣਾ ਫਿਰ ਤੁਸੀਂ ਇੱਕ ਕੰਮ ਕਰਨਾ ਤੁਸੀਂ ਯ ਦੱਸੋ ਮਤਲਬ ਸ਼ੇਕ ਵਗੈਰਾ ਪੀਓਗੇ ਯਾ ਫਿਰ
ਨਹੀਂ-ਨਹੀਂ ਮੈਂ ਕੁਛ ਨੀ ਪੀਣਾ ਬਸ ਮੈਂ ਨਹੀਂ ਕੁਛ ਪੀਣਾ ਏਨੀ ਤੁਸੀਂ
ਬਣਾ ਲਾਂਗੇ ਫੇਰ ਅਸੀ। ਮੈਂ ਅੰਬ ਲੈ ਆਨਾ ਬਜ਼ਾਰੋ।
ਨਹੀਂ-ਨਹੀਂ ਕੁਛ ਨੀ ਪੀਣਾਂ ਇੰਨਾ ਟੈਸਟ ਕਰਾਲਓ ਕੋਈ ਗੱਲ ਨਹੀ। ਫਿਰ ਆਵਾਗੀ ਫਿਰ ਪੀ ਲਾਂਗੀ ਮੈਂ ਸ਼ੇਕ ਉਥ ਮੈਨੂੰ ਪਤਾ ਤੁਸੀਂ ਬੜਾ ਵਧੀਆ ਸ਼ੇਕ ਮਨਾਉਦੇ ਹੋ ਹਾਂਜੀ- ਹਾਂਜੀ ਚਲੋ ਸਤਿ ਸ੍ਰੀ ਅਕਾਲ।